ਓਕੇ ਜੀ ਵਧੀਆ ਜੀ ਵਧੀਆ ਅਹ ਆਵਾਜ਼ ਆ ਰਹੀ ਮੇਰੀ ਸਈ
ਹਾਂਜੀ ਹਾਂਜੀ ਬਿਲਕੁਲ ਸਹੀ ਆ ਰਹੀ ਹੈ ਜੀ
ਓਕੇ ਜੀ ਓਕੇ ਜੀ ਹੋਰ ਤੁਸੀਂ ਕੀ ਕਰਦੇ ਸੀ।
ਕੁਛ ਨੀ ਵੈਸੇ ਜਾ ਆਏ ਸੀਗੇ ਹੋਰ ਸੁਣਾਓ ਅੱਜ ਕੱਲ ਇੱਕ ਚੀਜ਼ ਤੁਹਾਨੂੰ ਪੁੱਛਣੀ ਸੀ। ਫੂਡ ਦੇ ਬਾਰੇ ਪੁੱਛਣਾ ਸੀਗਾ। ਅੱਜ ਕੱਲ ਫਾਸਟ ਫੂਡ ਵਗੈਰਾ ਦੇ ਬਾਰੇ ਕਿੱਦਾਂ ਮਤਲਬ ਕਿ ਵਧੀਆ ਹੈਗੇ ਨੇ ਏ ਚੀਜ਼ਾਂ ਖਾਣੀਆਂ ਚਾਹੀਦੀਆਂ ਕਿ ਨਹੀਂ ਖਾਣੀਆਂ ਚਾਹੀਦੀਆਂ।
ਦੇਖੋ ਜੀ ਜਿੱਦਾਂ ਤੱਕ ਮੈਨੂੰ ਪਤਾ ਹੈ ਬਲਕਿ ਨਹੀਂ ਖਾਣੀਆਂ ਚਾਹੀਦੀਆਂ। ਹਾਂਜੀ ਇੱਕ ਹੈ ਐ ਹੈ ਕਿ ਹਾਂਜੀ ਅਗਰ ਅਸੀਂ ਜਿੱਦਾਂ ਖਾ ਰਹੇ ਹਾਂ ਇਹ ਮਹੀਨੇ ਵਿੱਚ ਇੱਕ ਜਾਂ ਦੋ ਅਗਰ ਅਸੀਂ ਦੋ ਦਿਨ ਖਾਈਏ ਤੇ ਬਹੁਤ ਵਧੀਆ ਹੈਗਾ ਕਿਉਂ ਕਿ ਉਹ ਸਾਡੀ ਟੰਗ ਦਾ ਟੇਸਟ ਵੀ ਹੁੰਦਾ ਮਤਲਬ ਕਿ ਸਾਡੀ ਜੀਭ ਦਾ ਟੇਸਟ ਵੀ ਰਹਿ ਜਾਏਗਾ। ਤੇ ਸਾਨੂੰ ਕੋਈ ਹਾਮ ਵੀ ਨੀ ਹੋਏਗਾ। ਜੇ ਅਸੀਂ ਕਹੀਏ ਕਿ ਅਸੀਂ ਇੱਕ ਦੋ ਦੋ ਦਿਨ ਛੱਡ ਕੇ ਖਾ ਲਈਏ ਤਿੰਨ ਦਿਨ ਛੱਡ ਕੇ ਖਾ ਲਈਏ। ਉਹ ਤੇ ਫਿਰ ਦੇਖੋ ਨੁਕਸਾਨ ਹੈ ਬੋਡੀ ਨੂੰ ਤੇ ਪੂਰਾ ਪੂਰਾ ਨੁਕਸਾਨ ਹੈ ਬੋਡੀ ਨੂੰ
ਫਾਸਟ ਫੂਡ ਵਿੱਚ ਕਈ ਆਈਟਮਾਂ ਆਉਂਦੀਆਂ ਨੇ ਨਾ ਜਿੱਦਾਂ ਕਿ ਨੂਡਲਸ ਹੋ ਗਏ। ਮੋਮੋਸ ਹੋ ਗਏ ਇਹ ਹਾਂ
ਦ ਸੈਨ ਬਰਗਰ ਹੈ ਪੀਜ਼ਾ ਹੈ ਅੱਜ ਕੱਲ੍ਹ ਤੁਸੀਂ ਇਟੈਲੀਅਨ ਫੂਡ ਵਿੱਚ ਕਿੰਨਾ ਕੁਛ ਦੇਖ ਸਕਦੇ ਹੋ ਅ ਮੋਮੋਸ ਵਗੈਰਾ ਆ ਗਏ ਨੇ ਡੰਪਿੰਗ ਵਗੈਰਾ ਆ ਗਏ ਬਹੁਤ ਜਿਆਦਾ ਮਤਲਬ ਕਿ ਫੂਡ ਨੂੰ ਨਾ ਇਹਨਾਂ ਨੂੰ ਅਸੀਂ ਅਸੀਂ ਲੋਕਾਂ ਨੇ ਹੀ ਬੜਾਵਾ ਦਿੱਤਾ ਗਿਆ ਸੀ ਬਈ ਅਸੀਂ ਹੀ ਇਹਨੂੰ ਚੀਜ਼ ਨੂੰ ਬੜਾਵਾ ਦੇ ਰਹੇ ਹਾਂ ਖਾ ਕੇ ਤੇ ਹੁਣ ਪਹਿਲੇ ਸਾਡੇ ਇੱਧਰ ਹੁਣ ਸਾਡਾ ਛੋਟਾ ਜਿਹਾ ਸ਼ਹਿਰ ਹੈ ਇੱਕ ਤੇ ਇੱਧਰ ਇੱਕ ਜਾਂ ਦੋ ਸ਼ੋਪਿੰਗ ਹੀ ਹੁੰਦੀਆਂ ਸੀ ਬਟ ਹੁਣ ਤੇ ਇੰਨੀਆਂ ਜ਼ਿਆਦਾ ਕਿ ਤੁਸੀਂ ਥਾਂ ਥਾਂ ਤੇ ਦੇਖਲੋ ਇਹਦੀਆਂ ਸ਼ੋਪ ਰੇਹੜੀਆਂ ਵਗੈਰਾ ਮਤਲਬ ਕਿ ਬਹੁਤ ਜ਼ਿਆਦਾ ਸਟਰੀਟ ਫੂਡ ਨਾ ਇੱਧਰ ਗਲੀਆਂ ਗਲੀਆਂ ਵਿੱਚ ਬਹੁਤ ਜ਼ਿਆਦਾ ਆ ਚੁੱਕਿਆ।
ਤੇ ਹੈ ਤਾਂ ਸਾਰਾ ਨਿਰਾ ਮੈਦਾ ਹੀ ਹੈ ਨਾ
ਹੈ ਤੇ ਇਹ ਤੇ ਮੈਦਾ ਹੀ ਹੈ ਤੁਸੀਂ ਮੈਂ ਤੁਹਾਨੂੰ ਕਹਿ ਹਿ ਰੀ ਏ ਨਾ ਕੀ ਹੁਣ ਮੈਂ ਤੁਹਾਨੂੰ ਇੱਕ ਇਗਜਾਮਪਲ ਦੇ ਰਹੀ ਹਾਂ ਸਾਡੇ ਇੱਥੇ ਇੱਕ ਉਹ ਸੀ ਫੈਮਿਲੀ ਉਹਨਾਂ ਦਾ ਬੇਟਾ ਸੀ ਅਹ ਹੋਏਗਾ ਬਾਰਾਂ ਕੁ ਸਾਲ ਦਾ ਹੋਏਗਾ ਉਹਨਾਂ ਦਾ ਬੇਟਾ ਤੇ ਉਹ ਮਤਲਬ ਕਿ ਨਾ ਉਹਨੂੰ ਇੰਨੀ ਜ਼ਿਆਦਾ ਹੈਬਿਟ ਹੋ ਗਈ ਸੀ ਇੰਨੀ ਜ਼ਿਆਦਾ ਆ ਪੈ ਚੁੱਕੀ ਸੀ ਮੈਦੇ ਦੀ ਕਿ ਉਹਨੇ ਹਰ ਦੋ ਦਿਨ ਜਾਂ ਇੱਕ ਦਿਨ ਛੱਡ ਕੇ ਕਿ ਉਹਨੇ ਨੂਡਲਸ ਵਗੈਰਾ ਬਰਗਰ ਵਗੈਰਾ ਸੋਫਟ ਡਰਿੰਕ ਵਗੈਰਾ ਨਾਲ ਲੈਣੀ ਕੋਲਡ ਡਰਿੰਕ ਲੈਣੀ ਤੇ ਇਹਨੇ ਇੰਨੀ ਜ਼ਿਆਦਾ ਸ਼ੁਰੂ ਕਰਤੀ ਕਿ ਉਹਦੇ ਨਾ ਪੇਟ ਇੰਨਾ ਜ਼ਿਆਦਾ ਡਿਸਟਰਬ ਹੋ ਗਿਆ ਕਿਨੂੰ ਰੋਜ਼ ਪੇਨ ਹੁੰਦੀ ਸੀ ਤੇ ਉਹ ਆਪਣੀ ਮੰਮਾ ਨੂੰ ਆਪਣੇ ਦੱਸਦੇ ਸੀ ਤੇ ਉਹ ਕਹਿੰਦੀ ਸੀ ਉਹਨੂੰ ਨਾ ਪੇਨ ਕਿਲਰ ਵਗੈਰਾ ਇੱਕ ਗੋਲੀ ਦੇ ਦਿੰਦੀ ਸੀ ਕਿ ਪੇਟ ਠੀਕ ਹੋ ਜਾਏਗਾ ਐਵੇਂ ਕਰਦੇ ਕਰਦੇ ਕਰਦੇ ਇੱਕ ਮਹੀਨਾ ਨਿਕਲ ਗਿਆ ਤੇ ਇੱਕ ਮਹੀਨੇ ਬਾਅਦ ਨਾ ਉਹਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਕਿ ਉਹਨੂੰ ਅਹ ਇੱਥੇ ਚੰਡੀਗੜ੍ਹ ਪੀਜੀੀ ਆਈ ਚ ਅਹ ਐਡਮਿਟ ਕਰਾਉਣਾ ਪਿਆ ਤੇ ਫਿਰ ਪੀਜੀੀ ਆਈ ਵਾਲਿਆਂ ਨੇ ਥੋੜਾ ਜ ਇਲਾਜ ਕੀਤਾ ਹਫਤਾ ਕੁ ਰੱਖਿਆ ਉਹਨੂੰ ਆਪਣੇ ਕੋਲ ਤੇ ਅ ਦੈਨ ਉਹਨੂੰ ਡਿਕਲੇਅਰ ਕਰਤਾ ਡੈਡ ਡਿਕਲੇਅਰ ਕਰਤਾ ਸਿਰਫ ਇੱਕ ਮੈ ਦੇ ਕਾਰਨ
ਪਰ ਉਹੀ ਤਿੰਨ ਚੀਜ਼ ਨਾ ਜ਼ਰੂਰਤ ਤੋਂ ਇਹ ਚੀਜ਼ ਖਾਓ ਕਿਉਂਕਿ ਫਾਸਟ ਫੂਡ ਤਾਂ ਦੇਖੋ ਜੀ ਇਹ ਤੇ ਕਦੀ ਕਧਾਰ ਲੀ ਟੇਸਟ ਲੀ ਬਨਿਆ ਸੀਗਾ ਪਰ ਅੱਜ ਕੱਲ੍ਹ ਤੇ ਮਾਵਾਂ ਜਿਹੜੀਆਂ ਨੇ ਘਰਾਂ ਚ
ਅੱਜ ਕੱਲ੍ਹ ਉਹ ਕਹਿੰਦੀ ਹੈ ਕਿੱਥੇ ਅਸੀਂ ਰੋਟੀ ਮਨਾਵਾਂਗੇ ਗਰਮੀ ਇੰਨੀ ਹੈਗੀ ਹੈ ਬੱਚਿਆਂ ਨੂੰ ਫਾਸਟ ਫੂੱਡ ਦੀ ਪੈਸੇ ਦੇ ਤੇ ਜਾਓ ਜੀ ਬਰਗਰ ਖਾ ਲੋ ਨੂਡਲ ਖਾ ਲਓ ਮਨਚੂਰੀਅਨ ਖਾ ਲ ਲੋ ਦੇਖੋ ਉਹ ਚੀਜ਼ਾਂ ਹੁੰਦੀਆਂ ਸਹੀ ਨਹੀਂ ਹੈ ਜੇ ਘਰੇ ਵੀ ਇਹ ਚੀਜ਼ਾਂ ਮੰਨ ਜਾਂਦੀਆਂ ਨੇ ਬੱਚਿਆਂ ਨੂੰ ਮਨਾ ਕੇ ਦੋ ਇਹ ਚੀਜ਼ ਤੇ ਮੈਦਾ ਤਾਂ ਨਿਰਾ ਨੁਕਸਾਨ ਹੀ ਕਰਦਾ ਪਹਿਲੀ ਗਲ ਤੇ ਅਪਾ ਰਾਤੀ ਕਈ ਬੱਚੇ ਹੈਗੇ ਨਾ ਅਤੇ ਨੂਡਲਸ ਖਾ ਕੇ ਸੋ ਜਾਂਦੇ ਨੇ ਮੈਂ ਉਹ ਆਪਣਾ ਕੀ ਕਹਿੰਦੇ ਨੇ ਆਪਣਾ ਮੋਮੋਸ ਖਾ ਲੈਂਦੇ ਨੇ ਜੀ ਮੌਮੋਜ਼ ਖਾਂਦੇ ਉਹ ਮੈਦਾ ਉਹ ਪਛਾਣਣਾ ਔਖਾ ਨਾ ਜੀ ਮੈਦੇ ਨੂੰਣ ਉਹ ਕਿੱਦਾਂ
ਬਿਲਕੁਲ ਬਿਲਕੁਲ ਬਿਲਕੁਲ ਜੀ ਹੁਣ ਡਾਕਟਰ ਕੋਲ ਅਗਰ ਅਸੀਂ ਜਾ ਰਹੇ ਹਾਂ ਅਸੀ ਉਂਨੂੰ ਕਹਿ ਰਹੇ ਤੇ ਉਹ ਡੋਕਟਰਸ ਵੀ ਕਹਿ ਰਹੇ ਨੇ ਕਹਿੰਦੇ ਤੁਸੀਂ ਅਗਰ ਅ ਇੱਕ ਮੋਮੋਸ ਵੀ ਖਾ ਰੇ ਓ ਨਾ ਇੱਕ ਦਿਨ 'ਚ ਤੁਸੀ ਇੱਕ ਮੋਮੋਸ ਵੀ ਖਾਧੈ ਤੇ ਇੱਕ ਮੋਮੋਸ ਨੂੰ ਪਚਾਨ ਲਈ ਵੀ ਤੁਆਨੂੰ ਤਿੰਨ ਦਿਨ ਚਾਈਦੇ ਨ। ਤਿੰਨ ਦਿਨ ਜਾ ਕੇ ਬਾਦ ਓ ਮਤਲਬ ਕਿ ਮੈਲਟ ਹੁੰਦੈ ਤੁਆਡੀ ਬੋਡੀ ਦੇ ਅੰਦਰ ਬਾਹਰ ਨਿਕਲਦੈ। ਤੇ ਕੀ ਨਮ ਤੁਆਨੂੰ ਤਿੰਨ ਦਿਨ ਚਾਈਦੇ ਨੇ ਇਕ ਅ ਇੱਕ ਮੈਦੇ ਦੇ ਇੱਕ ਮੋਮੋਸ ਨੂੰ ਪਹਚਾਉਣ ਲਈ। ਤੇ ਸੋਚੋ ਅਗਰ ਅਸੀ ਤੇ ਅੱਧੀ ਪਲੇਟ ਖਾ ਰੇ ਆਂ ਯਾਂ ਪੂਰੀ ਪਲੇਟ ਖਾ ਰੇ ਆਂ ਤੇ ਸਾਨੂੰ ਮਤਲਬ ਕਿ ਕਿੰਨੇ ਡੇਸ ਚਾਈਦੇ ਨ ਓਨੂੰ ਪਹੁੰਚਾਨ ਲਈ।
ਪੈਲਾਂ ਦੇ ਸਮੇਂ 'ਚ ਕਦੀ ਪ ਪੈਲਾਂ ਦੇ ਸਮੇਂ 'ਚ ਕਦੀ ਏਦਾਂ ਤੇ ਕਦੀ ਹੁੰਦਾ ਸੀ, ਕਦੀ ਨੀ ਹੁੰਦਾ ਸੀਗਾ। ਪੈਲਾਂ ਕਦੀ ਕਿਸੇ ਨੂੰ ਖੰਘ ਨੀ ਲੱਗਦੀ ਸੀਗੀ ਕੋਈ ਐ ਨੀ ਹੁੰਦਾ ਸੀਗਾ ਆੱਜ-ਕਾੱਲ ਤੇ ਬਿਮਾਰੀ ਕਿੰਨੀ ਤਰ੍ਹਾਂ ਦੀ ਐ ਵੇ ਪੈਲਾਂ ਦੇ ਲੋਕੀ ਸਿਆਣੇ ਗੁੜ ਛੋਲੇ ਖਾਂਦੇ ਹੁੰਦੇ ਸੀਗੇ ਰਾਤ ਦ ਲੇ ਗੀ ਨੀ ਓਦੇ ਨਾਲ ਰਾਤੀ ਗੁੜ ਖਾ ਕੇ ਸੋਣਾ ਜੀ। ਓਨੂੰ ਰਾਤੀ ਲਾਈਟ ਵੀ ਦੋਟੀ ਖਾਣੀ ਮੂੰਗੀ ਦੀ ਰੋ ਦਾਲ ਨਾਲ ਰੋ ਟੀ ਖਾਣੀ। ਆੱਜ-ਕਾੱਲ ਤਾਂ ਦੇਖ ਲੋ ਜੀ ਮਨਚੂਰੀਅਨ ਮੰਗਵਾ ਲੈਣਾ ਜੀ ਚਿਕਨ ਚਿੱਲੀ ਮੰਗਾ ਲੋ ਜੀ। ਓ ਨੀਰਾ ਆਰਾਰੋਡ ਹੈਗੀ ਏ ਤੇ ਦੂਜਾ ਹਾਂ ਦੂਜਾ ਦੇਖ ਲੋ ਜੀ ਹੂਨ ਓ ਕੀ ਕਰਦੇ ਨੇ ਰੰਗ ਪਾ ਕੇ ਓਨੂੰ ਲਾਲ ਕਰ ਦਿੰਦੇ ਨੇ ਓ ਜੜਾ ਆਪਾਂ ਰੰਗ ਖਾਂਨੇ ਆਂ, ਰੰਗ ਕੇੜਾ ਸਈ ਹੁੰਦਾ ਵਾ।
ਹਾਂਜੀ। ਤੁਸੀ ਮੋਮੋਸ ਦੀ ਲਾਲ ਜੀ ਚਟਨੀ ਮਿਲਦੀ ਐ ਤੁਸੀ ਓ ਦੇਖ ਲੋ ਓ ਕਿੰਨੀ ਕਲਰ ਵਾਲੀ ਹੁੰਦੀ ਐ ਓ ਕੀ ਕਲਰ ਕੋਈ ਮਿਰਚਾਂ ਨਾਲ ਥੋੜਾ ਨਾ ਆਂਦੈ, ਆੱਜ-ਕਾੱਲ ਤੇ ਹਰ ਚੀਜ ਇੱਚ ਤੁਆਨੂੰ ਪਤੈ ਕਲਰ ਮਿਲਾ ਕੇ ਹਰ
ਕਲਰ ਏ ਤੁਸੀ ਮੰਨੋਗੇ ਹਾਂਜੀ ਆੱਜ-ਕਾੱਲ ਮੋਮੋਸ ਦੀ ਜੜੀ ਚਟਨੀ ਤੁਸੀ ਕੈ ਰੇ ਓ ਨਾ ਤੁਸੀ ਯਦੇ ਜਦੋਂ ਅਸੀ ਬਾਈਟ ਖਾਣੇ ਆਂ ਨਾ ਜੇ ਕਈ ਵਾਰੀ ਸਾਡੀ ਉਂਗਲਾਂ ਤੇ ਚਟਨੀ ਲੱਗੀ ਰੈ ਜਾਂਦੀ ਏ ਤੇ ਆਪਾਂ ਚਟਨੀ ਸਾਫ਼ ਕਰਦੇ ਸਾਡੇ ਹੱਥ ਨਾ ਲਾਲ-ਲਾਲ ਜੇ ਹੋ
ਲਾਲ ਹੋ ਜਾਂਦੇ ਨੇ। ਬਿਲਕੁਲ ਸਈ ਕੈ ਰੇ ਓ ਜੀ। ਹਾਂਜੀ, ਹਾਂਜੀ, ਹਾਂਜੀ। ਬਸ ਐਈ ਤੇ ਸਾਰਾ ਨਾ ਹੁਨ ਆੱਜ-ਕਾੱਲ ਦੀ ਚੀਜ ਐ ਓ ਪਿਓਰ ਨਈ ਐ ਭਾਵੇਂ ਤੁਸੀਂ ਓ ਦੁੱਧ ਲੈਲ ਲੋ, ਦਈਂ ਲੱਲ ਲੋ, ਪਨੀਰ ਲੱਲ ਲੋ, ਅ ਦੇਸੀ ਘਿਓ ਲੱਲ ਲੋ ਐ ਚੀਜਾਂ ਵੀ ਸਾਡੇ ਲਈ ਪਿਓਰ ਨਈ ਹੈਗੀਆਂ, ਜੋ ਪੈਲੇ ਟਾਈਮ 'ਚ ਹੁੰਦੀਆਂ ਸੀ।
ਓ ਤੇ ਪੈਲੇ ਟਾਈਮ ਦੀ ਗੱਲ ਚੱਲ ਗੀ ਜੜੀ ਆੱਜ ਦੇ ਟਾਈਮ ਅਗਰ ਪਨੀਰ ਵੀ ਹੈਗਾ ਨਾ ਤੁਸੀ ਪਨੀਰ ਅਗਰ ਦੇ ਖੋਗੇ ਨਾ ਯੋ ਬਨਾਂਦੇ ਨੇ ਕੈਮੀਕਲ ਨਾਲ ਬਨਾਂਦੇ ਨੇ ਪਨੀਰ। ਜੇ ਤੁਸੀ ਜੇ ਆੱਜ-ਕਾੱਲ ਦੀ ਪੈਲਾਂ ਦੀ ਮਾਵਾਂ ਕਦੀ ਤੁਸੀ ਵੇਖੀਆਂ ਸੀਗਾਆਂ ਬਾਰੋਂ ਪਨੀਰ ਫੜ ਕੇ ਲਿਆਓ। ਓ ਕੈਂਦੇ ਸੀ ਘਰੇ ਅਸੀ ਬਨਾਣਾ ਜੀ ਬਾਰੋਂ ਕੁਛ ਨੀ ਲੈ ਕੇ ਆਣਾ ਤੇ ਆੱਜ-ਕਾੱਲ ਦੀਆਂ ਮਾਵਾਂ ਹੈਗੀਆਂ ਨੇ ਜੀ ਬਾਰੋਂ ਪਨੀਰ ਲਿਆਓ ਜੀ ਏਦਾਂ ਜੀ ਆ ਫਲਾਣੀ ਚੀਜ਼ ਲੇ ਆਓ, ਆ ਲੇ ਆਓ। ਪੈਲਾਂ ਦੀ ਮਾਵਾਂ ਕੀ ਕਰਦੇ ਪਨੀਰ ਵ ਘਰੇ ਫਾੜ ਕੇ ਓਨੂੰ ਇਕੱਲਾ ਬੰਨ ਕੇ ਗਿਆ ਹਾਂ ਦੁੱਧ ਫਾੜ ਕੇ ਓਨੂੰ ਬੰਨ੍ਹ ਕੇ ਰੱਖਦੀ ਏ। ਓਸ ਤੋਂ ਬਾਦ ਓਦੇ ਉੱਤੇ ਕੋਈ ਭਾਰੀ ਚੀਜ਼ ਰੱਖ ਦੇਨੀ। ਘਰੇ ਪਨੀਰ ਬਨਾਨਾ। ਓ ਪਨੀਰ ਖਾ ਕੇ ਤੇ ਹ ਓ ਪਨੀਰ ਖਾ ਕੇ ਦੇਖੋ ਕਿੰਨਾ ਸੋਫਟ ਹੁੰਦੈ ਤੇ ਬਾਹਰਲਾ ਪਨੀਰ ਦੇਖੋ ਕਿੰਨਾ ਹਾਰਡ ਹੁੰਦੈ ਵਾ।
ਬਿਲਕੁਲ ਸਈ ਕੈ ਰੇ ਓ ਜੀ, ਬਿਲਕੁਲ ਸਈ ਕੈ ਰੇ ਓ। ਆੱਜ-ਕਾੱਲ ਤੁਸੀ ਏਖ ਲੋ ਹੁਣ ਦੁੱਧ ਲਿਆਣ ਲਈ ਵੀ ਇੱਕ ਗਾਂ ਨੂੰ ਵੀ ਕਿੰਨਾ ਜ਼ਿਆਦਾ ਮਤਲਬ ਕਿ ਕੁਝ ਸੈਣ ਕਰਨਾ ਪੈਂਦੈ। ਓਨੂੰ ਐ ਤਰ੍ਹਾਂ ਦੇ ਟੀ ਕੇ ਲਗਾ, ਓਨੂੰ ਓ ਤਰ੍ਹਾਂ ਦੇ ਟੀਕੇ ਲਗਾਓ। ਇੱਕ ਦੁੱਧ ਕੱਢਣ ਲਈ ਵੀ ਤੇ ਕੀ ਕੀ ੜੇ ਉਸ ਤੋਂ ਬਾਦ ਫੇਰ ਹਾਂਜ
ਤੁਸੀ ਅਗਰ ਫਾਸਟ ਫੂਡ ਲੱਲ ਲੋ ਯਾਂ ਵੈਜੀਟੇਰੀਅਨ ਲੱਲ ਲੋ, ਕੋਈ ਸਬਜ਼ੀਆਂ ਈ ਲੱਲ ਲੋ ਸਬਜ਼ੀਆਂ ਨੇ। ਆੱਜ-ਕਾੱਲ ਅੰਬ ਆ ਰੇ ਨੇ। ਅੰਬ ਕਿੱਦਾਂ ਆ ਰੇ? ਮਸਾਲੇ ਲਾ ਲਾ ਕੇ ਪਕਾ ਰਹੇ ਨੇ ਹੁਣ ਜਿੰਨੇ ਵੀ ਹਨ ਤੁਹਾਡੇ। ਫਰੂਟ ਹੈਗੇ ਨੇ ਅੰਬ ਸੇਬ ਕੁਛ ਵੀ ਹੈਗਾ ਹੁਣ ਇਹ ਇਹ ਇੱਦਾਂ ਥੋੜ੍ਹੀ ਹੁੰਦੇ ਨੇ ਇਹਨਾਂ ਨੂੰ ਸਟੋਰ ਇਚ ਰੱਖ ਦਿੰਦੇ ਨੇ ਸੇਬਾਂ ਨੂੰ ਅਨਾਰ ਮੌਸਮ ਵਿੱਚ ਹਰ ਇੱਕ ਚੀਜ਼ ਮਿਲ ਜਾਂਦੀ ਹੈ।
ਮਿਲ ਜਾਂਦੀ ਹੈ ਨਹੀਂ ਜੀ ਪਹਿਲਾਂ ਪਹਿਲਾਂ ਤਾਂ ਬਿਲਕੁਲ। ਹੁਣ ਵੀ ਅਸੀਂ ਸੀਜਨਲ ਅਸੀਂ ਕਹਿੰਦੇ ਸੀ ਅੱਜ ਇਹ ਸੀਜਨਲ ਫਰੂਟ ਹੈ ਨਾਮ ਦਿੱਤੇ ਗਏ ਸੀ ਕਿ ਅਸੀਂ। ਓਰਿਜਿਨਲ ਫਰੂਟ ਹੈ ਇਸ ਸੀਜਨ ਚ ਖਾਈਦਾ ਇਹ ਇਸ ਸੀਜਨ ਚ ਖਾਈਦਾ ਅੱਜ ਕੱਲ੍ਹ ਹਰ ਸੀਜਨ। ਤੁਸੀਂ ਜਿੰਨਾ ਵੀ ਦੇਖਲੋ ਹਰ ਫਰੂਟ ਸਾਰੇ ਪੂਰੇ ਬਾਰਾਂ ਮਹੀਨੇ ਤੁਹਾਨੂੰ ਮਿਲੇਗਾ ਮਿਲੇਗਾ।
ਹਰ ਇੱਕ ਚੀਜ਼ ਬਿਲਕੁਲ ਜੀ ਬਿਲਕੁਲ। ਜੇ ਅਗਰ ਤੁਸੀਂ ਗੱਲ ਕਰੋ ਨਾ ਅਸਲ ਵਿੱਚ ਜੇਕਰ ਸਹੀ ਮਾਇਨੇ ਤੇ ਕੋਈ ਅਗਰ ਮਤਲਬ ਮਿਲਾਵਟ ਨਹੀਂ ਹੁੰਦੀ। ਉਹ ਸਿਰਫ ਫਲ ਇੱਕ ਐਸਾ ਹੈਗਾ ਜਾਮੁਨ ਹੈਗਾ ਜਿਹਦੇ ਚ ਉਹਦੇ ਚ ਮਿਲਾਵਟ। ਨੀ ਹੁੰਦੀ ਬਾਕੀ ਸਭ ਵਿੱਚ ਤੁਸੀਂ ਕੇਲੇ ਦੇਖ ਲਓ ਪਪੀ। ਪਪੀਤਾ ਦੇਖ ਲੋ, ਸੇਬ ਦੇਖ ਲਓ, ਅੰਬ ਦੇਖਲੋ, ਲੀਚੀਆ ਦੇਖ ਲੋ ਇਹਨਾਂ ਨੇ ਕੈਮੀਕਲ ਪਾ ਕੇ ਪਕਾਉਣਾ ਜੀ।
ਹਾਂਜੀ ਇਹ ਜਿਹੜਾ ਗਰਮੀ ਚ ਹੁਣ ਜਿਹੜਾ ਚੱਲਦਾ ਕੀ ਕਹਿੰਦੇ ਨੇੁ ਉਹਨੂੰ ਤਰਬੂਜ। ਖਬੂਜਾ ਇਹ ਵੀ ਤੁਸੀਂ ਮਿੱਠਾ ਕਰਨ ਲਈ ਲਾਲ ਕਰਨ ਲਈ ਉਹਨੂੰ ਉਹ ਉਦੇ ਵਿੱਚ ਟੀਕੇ ਵੀ ਲੱਗਦੇ
ਬਿਲਕੁਲ ਜੀ ਇੱਕ ਤੁਹਾਡਾ ਨਾਰੀਅਲ ਪਾਣੀ ਜਿਹੜਾ ਉਹ 'ਚ ਮਿਲਾਵਟ ਨਹੀਂ ਹੈਗੀ ਜੀ ਕਈ ਇਹ ਕਈ ਐਸੀ। ਕੁਦਰਤ ਦੀ ਚੀਜ਼ਾਂ ਨੇ ਉਹਦੇ ਚ ਮਿਲਾਵਟ ਤੁਸੀਂ ਕਰ ਨਹੀਂ ਸਕਦੇ ਚਾਹ ਕੇ ਵੀ ਹਾਂ।
ਬਿਲਕੁਲ ਸਹੀ ਕਹਿ ਰਹੇ ਤੁਸੀਂ ਉਨੂੰ ਬਦੇ। ਉਹ ਪ੍ਰੋਟੀਨ ਅਗਰ ਅਸੀਂ ਕਹਿ ਰਹੀਏ ਡਾਕਟਰ ਕਹਿੰਦੇ ਜੀ ਪ੍ਰੋਟੀਨ ਖਾਓ ਜੀ। ਐਗ ਖਾਓ ਵਗੈਰਾ ਚਿਕਨ ਖਾਓ ਤੇ ਹੁਣ ਦੇਖੋ ਉਹਦੇ ਚ ਚਿਕਨ ਚ। ਹਾਂ ਹਾਂ ਮੈਂ ਉਹੀ ਕਹਿ ਰਹੀ ਹਾਂ ਤੁਹਾਨੂੰ ਕਿ ਐਗ ਕਿਹੜਾ ਉਹ ਸਹੀ ਆ ਰਿਹਾ ਨੈਚੁਰਲ ਆ ਰਹੇ ਨੇ। ਐਗ ਚ ਵੀ ਮਿਲਾਵਟ ਹੋ ਰਹੀ ਹੈ।
ਤੁਸੀਂ ਜਿਹੜੇ ਆਪਾਂ ਐਗ ਬੋਆਇਲ ਕਰਕੇ ਖਾਣੇ ਆ ਨਾ ਪਹਿਲਾਂ ਉਹਦੇ ਚ। ਦੀ ਗੋਲੀ ਹੁੰਦੀ ਸੀ ਉਹ ਬਹੁਤ ਸੋਫਟਨੈਸ ਹੁੰਦੀ ਹੁਣ ਤੁਸੀਂ ਦੇਖੋ ਗੋਲੀ ਇਹ ਰਬੜ ਜਿਹੀ ਹੋ ਗਈ ਹੈ
ਰਬੜ ਹੋ ਗਈ ਬਿਲਕੁਲ ਸਹੀ ਕਹਿ ਰਹੇ ਹੋ ਹਾਂਜੀ ਹਾਂਜੀ।
ਹੁਣ ਉਹ ਪੋਲਟਰੀ ਫਾਰਮ ਹੈ ਜ ਮਿਕਸ ਮਿਲਾਵਟ ਜਿਹੀ ਕਰਕੇ ਦਿੰਦੇ ਨੇ ਸਫਾਈ ਮਤਲਬ ਕਹਿੰਦੇ। ਕੋਈ ਚੀਜ਼ ਪਿਓਰਟੀ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ ਕੋਈ ਮਤਲਬ ਸਾਫ਼ ਸੁਥਰਾ ਅ ਬ ਕਹਿੰਦੇ ਵਧੀਆ ਹੋਵੇ ਉਹ ਚੀਜ਼ ਹੈ ਹੀ ਨੀ ਗ ਜੀ
ਨਹੀਂ ਹੈਜੀ ਬਿਲਕੁਲ ਵੀ ਨੀ ਬਿਲਕੁਲ ਸਹੀ ਕਹਿ ਰਹੇ ਤੁਸੀਂ ਇਹ ਗੱਲ ਨੂੰ ਤੇ ਕੀ ਕਹਿੰਦੇ ਉਹੀ ਤੁਸੀਂ ਫਾਸਟ ਉਧਰ ਇੱਕ ਤੁਹਾਡਾ ਟੋਪਿਕ ਸ਼ੁਰੂ ਸੀ। ਕਿ ਫਾਸਟ ਫੂਡ ਅਗਰ ਅਸੀਂ ਜਿੰਨਾ ਖਾ ਰਹੇ ਹਾਂ ਨਾ ਉਹ ਸਾਡੀ ਬੋਡੀ ਲਈ ਹੁਣ ਡਾਕਟਰ ਕੀ ਕਹਿੰਦੇ ਨੇ ਡਾਕਟਰ ਇਹੀ ਕਹਿੰਦੇ ਨੇ ਅਸੀਂ ਇਨਾ ਦਵਾਈਆਂ ਤੇ ਰਹਿ ਗਈਆਂ ਹੋਣ ਚਾਹੇ ਅਸੀਂ ਖੁਦ ਹਾਂ ਚਾਹੇ ਸਾਡੇ ਅੱਗੇ ਬੱਚੇ ਜਿਹੜੀ ਅੱਗੇ ਜਨਰੇਸ਼ਨ ਹੈ। ਸਭ ਡਾਕਟਰ ਵੱਡੇ ਰਹਿ ਗਈ ਦਵਾਈ ਤੇ ਰਹਿ ਗਏ ਕਿ ਹਾਂਜੀ ਅੱਜ ਬੱਚੇ
ਭੈਣਜੀ ਇਹ ਚੀਜ਼ ਨੂੰ ਨਾ ਪਹਿਲਾਂ ਨਾ ਸਭ ਤੋਂ ਵੱਡੀ ਗੱਲ ਮਾਵਾਂ ਨੂੰ ਤਿਆਗ ਦੇ ਨਾਲ ਬਣਾਵਾ ਘਰੇ ਰੋਟੀਆਂ ਸਬਜ਼ੀਆਂ ਬਣਾਉਣੀਆਂ ਪੈਣੀਆਂ ਟਾਈਮ ਟੂ ਟਾਈਮ ਤਾਂ ਬੱਚੇ ਫਾਸਟ ਫੂਡ ਛੱਡਣਗੇ। ਕਿਉਂਕਿ ਫਾਸਟ ਫੂਡ ਤੇ ਜਿਸ ਤਰ੍ਹਾਂ ਸ਼ੁਰੂਆਤ ਨਾ ਫਾਸਟ ਫੂਡ ਕਦੀ ਕਦੀ ਖਾਣਾ ਹੁੰਦਾ ਸੀਗਾ ਇਹਨਾਂ ਨੇ ਤਾਂ ਰੂਟੀਨ ਫੜੀ ਹੋਈ ਹੈ ਜਦ ਦਿਲ ਤਾਂ ਸਵੇਰੇ ਸ਼ਾਮੀ ਤੁ ਠੀਕ ਆ ਦੇਖੋ ਫਾਸਟ ਫੂਡ ਚਲੋ ਮੈਂ ਕਹਿੰਦਾ ਕੁਛ ਸਮੇਂ ਲਈ ਮਿਲਦਾ ਸੀਗਾ। ਹੁਣ ਤੇ ਚੌਵੀ ਘੰਟੇ ਫਾਸਟ ਫੂਡ ਮਿਲਦਾ ਹੈ। ਬੱਚੇ ਜਦੋ ਤੁਸੀਂ ਮਾਂ ਪਿਓ ਸੋ ਜਾਂਦੇ ਨੇ ਉਹ ਜਮੈਟੋ ਦੇ ਬਕੁ ਕਰਕੇ ਪੀ ਪੀਜ਼ਾਂ ਮੰਗਵਾ ਲੈਂਦੇ ਜੀ ਪੀਜ਼ਾ ਘਰੇ ਖਾ ਲੈਂਦੇ ਮਾਂ ਪਓ ਨੂੰ ਕੀ ਪਤਾ ਕੀ ਮੰਗਾ ਕੇ ਬੱਚੇ ਨੇ ਖਾਧਾ।
ਹਾਂ ਬਿਲਕੁਲ ਸਹੀ।
ਉਹ ਤੇ ਬੱਚੇ ਨੇ ਖਾਧਾ। ਬੱਚੇ ਦੇ ਢਿੱਡ ਚ ਗਿਆ। ਉਹਨੂੰ ਪਤਾ ਨਾ ਕੀ ਗਿਆ ਵਾ
ਬਿਲਕੁਲ ਬਿਲਕੁਲ ਸਹੀ, ਬਿਲਕੁਲ ਸਹੀ, ਉਹ ਫੇਰ ਉਹੀ ਨਾ ਇਹ ਫੋਨਾ ਨੇ ਤੇ ਜਿਹੜੇ ਐਪ ਤੁਸੀਂ ਜੀਦਾਂ ਹੁਣੇ ਜਮੈਟੋ ਵਗੈਰਾ ਸਵੀਗੀ ਫਲੀ ਕਿਟ ਵਗੈਰਾ ਐਨਾਂ ਨੇ ਵੀ ਦੇਖੋ ਕੀਨਾ ਜਾਦਾ ਆ ਬੱਚੇਆਂ ਨੂੰ ਕੀਨਾ ਦਿਮਾਗ ਓਨਾਂ ਦਾ ਖ਼ਰਾਬ ਕੀਤਾ ਗੇਆ। ਫੋਨਾ ਨੇ ਵੀ ਕੇ ਨ ਫੋਨ ਤੇ ਤੁਸੀਂ ਦੋ ਮੀ ਚ ਔਡਰ ਕਰਲੋ ਹਾਂਜੀ ਚੀਜ਼ ਧਾਡੇ ਘਰ ਪਹੁੰਚ ਗਈ ਐ ਜੀ।
ਗੱਲ ਓਹੀ ਏ ਨਾ। ਸਭ ਤੋਂ ਪੈਲਾਂ ਘਰ ਦਾ ਜਦੋਂ ਚੁਲੇ ਚੱਲਦੇ ਸੀ ਨਾ ਪੈਲਾਂ ਦੇ ਸਮੇਂ ਚ ਓ ਚੁਲੇ ਦਾ ਖਾਣਾ ਦਾ ਸਵਾਦ ਵੀ ਹੋਰ ਹੁੰਦਾ ਸੀਗਾ ਹਰ ਚੀਜ਼ ਦਾ ਮਜ਼ਾ ਵੀ ਔਦਾ ਸੀਗਾ ਹੁਣ ਤੁਸੀਂ ਦੇਖ ਲੋ ਹ ਹੁਣ ਤੁਸੀਂ ਕੀਸੀ ਚੀਜ਼ ਵਿੱਚ ਦੇਖ ਲੋਓ ਹਰ ਚੀਜ਼ ਮੀਲਾਵਟ ਰੈ ਗਈ ਐ ਭਾਵੇਂ ਆਟਾ ਵੀ ਲੈ ਲਓ ਆਟੇ ਚ ਵੀ ਮੈਦਾ ਮੀਕਸ ਕਰ ਵੀ ਦੇਂਦੇ
ਮੈਂਦਾਂ ਮੀਕਸ ਬਿਲਕੁਲ ਸਈ ਕੈ ਰਏ ਓ ਜੇ ਪੀਓਰ ਆਟਾ ਮਿਲ ਈ ਨਈ ਰੇਆਲਜੇ ਆਪਾਂ ਕਣਕ ਦੀ ਗੱਲ ਕਰੀਏ ਨਾ ਗੇਹੂ ਲੈਣ ਜਾਂਦੇ ਆ ਅਸ ਤੇ ਕੀ ਕੈਂਦੇ ਓਦੇ ਚ ਵੀ ਅਸੀਂ ਗੇਹੂ ਲੈ ਕੇ ਦੀ ਸ਼ੋਪ ਤੇ ਦੇ ਰਏ ਆ ਨਾ ਵੀ ਤੁਸੀਂ ਐ, ਨੂੰ ਪੀਸ ਕੇ ਦਿਓ ਤੇ ਓਦੇ ਵਿੱਚ, ਹਾਂ ਮੈਂ ਹਾਂ ਬਿਲਕੁਲ ਸਈ ਬਿਲਕੁਲ ਸਈ ਹਾਂਜੀ-ਹਾਂਜੀ-ਹਾਂਜੀ।
ਹੁੰਦੀ ਸੀ ਮਾ ਦੀ ਓ ਰੋਟੀ ਪਤਾ ਲੱਗਦੀ ਸੀ ਖਾਧੀ ਸੀਗੀ ਓ ਜੇੜੀ ਪੈਲਾਂ ਵਾਲੀ ਅੱਜ ਵੀ ਪਿੰਡਾਂ ਚ ਕਈ ਰੋਟੀ ਰੋ ਬੰਦੀ ਹੈ ਮੈਂ ਕੈਂਨਾ ਤੁਸੀ ਏਕ ਰੋਟੀ ਖਾ ਕੇ ਨਾ ਅਗਲੀ ਰੋਟੀ ਨੀ ਮੰਗਣੀ ਤੁਸੀਂ।
ਰੱਜ ਹੋਜੇਗਾ ਹਾਂ ਹਾਂਜੀ-ਹਾਂਜੀ ਏ ਤੇ ਹੈ ਈ ਏ ਚਲੋ ਠੀਕ ਐ ਭਾਜੀ ਆ ਮੈਂ ਨਾ ਦੁਬਾਰਾ ਕਰਦੀਆਂ ਠੀਕ ਆ ਠੀਕ ਆ ਭਾਜੀ। ਓਕੇ ਜੀ, ਸਸਰੀ ਕਾਲ ਜੀ ਸਾਸੀ ਅਕਾਲ।